ਹੈਲੋ।
ਹੈਲੋ ਸਸ ਸ੍ਰੀ
ਹੈਲੋ ਹਾਂਜੀ ਸ ਸਸ ਸ੍ਰੀ ਕਾਲ ਜੀ ਹੋਰ ਸੁਣਾਓ ਕੀ ਹਾਲ ਐ।
ਵਧੀਆ ਤੁਸੀਂ ਸੁਣਾਓ।
ਬਸ ਵਧੀਆ, ਹੋਰ ਕਾਰ ਬਾਰ ਸਭ ਵਧੀਆ?
ਹਾਂਜੀ-ਹਾਂਜੀ ਸਭ ਵਧੀਆ, ਤੁਸੀਂ ਸੁਣਾਓ ਕੀ ਕਰਦੇ ਸੀ।
ਮੈਂ ਬਸ ਕੁਛ ਟੁਡੇ ਨਾਲ
ਹੂੰ-ਹੂੰ, ਹੂੰ
ਹਾਂ ਬਸ ਕਰਕੇ
ਹੂੰ-ਹੂੰ, ਹੂੰ ਅੱਛਾ ਜੀ।
ਬਸ ਬੱਚਿਆਂ ਉਥੋਂ ਸਪੋਰਟਸ-ਸਪੋਰਟਸ ਵਿੱਚ ਪਾਇਆ ਦਾ ਮੈਂ, ਉਥੋਂ ਆਉਂਦੇ ਨੇ ਤੇ ਉਹਨਾ ਨੂੰ ਭੁੱਖ ਲੱਗ
ਇਸ ਕਰਕੇ।
ਹਾਂ-ਹਾਂ, ਹਾਂ ਅੱਛ ਅੱਛਾ ਜੀ, ਮੈਂ ਵੀ ਤਾਂਹੀ ਫੋਨ ਕੀਤਾ ਮੈਂ ਕਿਹਾ ਹੁਣ ਛੁੱਟੀਆ ਪਈ ਦੀਆ ਹੈਗੀਆ ਨਿਆਣਿਆ ਨੂੰ। ਤੇ ਮੈਂ ਪੁੱਛਾ ਕਿ ਕਿਹੜੀ ਖੇਡਾਂ ਵਿੱਚ ਇਹਨਾ ਨੂੰ ਪਾਈਏ। ਕਿ ਕਿਹੜੀ ਖੇਡ ਸਹੀ ਰਹੇਗੀ ਇਹਨਾ ਦੇ।
ਹਾਂ ਮੈਂ ਹਾਂ-ਹਾਂ। ਤੁਸੀ ਇਹਨਾ ਨੂੰ ਜਿੱਦ ਦਾ ਮੈਂ ਆਪਣੀ ਬੇਟੀ ਨੂੰ ਤਾ ਯੋਗਾ ਕਲਾਸਿਸ ਵਿੱਚ ਪਾਇਆ ਦਾ ਏ। ਪਤਾ ਯੋਗਾ ਕਲਾਸਿਸ ਵਿੱਚ ਪਾਇਆ ਦਾ ਏ ਓ ਉੱਥੇ ਨਾ ਓ ਜ਼ੂਮਾ ਵੀ ਸਿਖਾਂਦੇ ਨੇ, ਤੇ ਮਤ ਲਬ ਕਿ ਅੱਛੇ ਨਾਲ ਹੋ ਜਾਂਦਾ ਏ।
ਅੱਛਾ।
ਇਹ ਨਾ
ਨਈ ਮੈਨੂੰ ਇਹ ਚੀਜ਼ ਹੈਗੀ ਹੈ ਕਿ ਜੇ ਅਗਰ ਮੈਂ ਗੇਮ ਵਿੱਚ ਕੋਈ ਪਾਵਾਂ ਖੇਡ ਕੋਈ ਖੇਡ ਵੀ, ਹਾਂਜੀ
ਹੂੰ ਮੈਂ, ਮੈਂ ਜਿਵੇਂ ਆਪਣਾ ਬੇਟਾ ਉਹ ਤੇ ਮੈਂ ਟਾਈਕਾਂਡੋ ਭੇਜਦੀ ਆ।
ਅੱਛਾ-ਅੱਛਾ, ਅੱਛਾ ਜੀ। ਨਈ ਮੈਨੂੰ ਇਹ ਹੈਗਾ ਵਾ ਕਿ ਜੇ ਅਗਰ ਕਿਸੇ ਨੂੰ ਖੇ ਕੇ ਕੋਈ ਇਹਨੂੰ ਖੇ ਖੇਡ ਵਿੱਚ ਪਾਵਾ ਨਾ ਕਿਸੀ ਖੇਡ ਵਿੱਚ ਪਾਵਾ ਤੇ ਕਿ ਕੋਈ ਅੱਗੇ ਜਾ ਕੇ ਇਹਦਾ ਯਾ ਨੈਸ਼ ਨਲ ਇੰਟਰਨੈਸ਼ਨਲ ਏਹ ਖੇਡ ਸਕੇ ਕਿਤੇ ਇਹਦਾ ਜੇ ਫਿਊ ਚ ਬਣਾਉਣਾ ਹੋਵੇ ਇਸ ਚੀਜ਼ ਦੇ ਵਿੱਚ ਤੇ ਮੈਂ ਬਣਾ ਲਵਾ।
ਚੀਜ਼ ਟੈਮੇਜ ਬੈਡਮਿੰਟਨ-ਬੈਡਮਿੰਟਨ ਤੇ ਬੋਹਤ ਅੱਛਾ ਸਪੋਟ ਹੈ ਸਪੋਰਟਸ ਹੈ। ਤੁਸੀਂ ਮਤਲਬ ਇਹ ਅਗਰ ਅ
ਹਾਂ-ਹਾਂ।
ਉਹਦਾ ਬੇਟੀ ਏ
ਅੱਛਾ ਜੀ। ਨਈ ਮੈਂ ਸੋਚ ਤਾਂ ਹੀ ਰਈ ਸੀਗੀ ਕਿ ਚੱਲ ਬੈਡਮਿੰਟਨ ਦੇ ਵਿੱਚ ਵੀ ਹੈਗਾ ਆ ਗਰੋਥ ਕਾਫ਼ੀ ਹੈਗੀ। ਬੀ ਹੈ ਇਹਦੇ ਵਿੱਚ ਵੀ ਬਟ ਅੱਜ ਅੱਜ ਕੱਲ ਇਹ ਵੀ ਹੈਗਾ ਨਾ ਸਵਿਮਿੰਗ ਦੇ ਵਿੱਚ ਵੀ ਕਾਫੀ ਮਤਲਬ ਕਿ ਚਾਂਸਿਸ ਹੈਗੇ ਆ ਕਿ ਅੱਗੇ ਜਾ ਕੇ ਰਾ
ਫਿਊਚਰ ਹੋਵੇ। ਹਨਾ ਮੈਂ ਇਹਨਾਂ ਦੋਨਾਂ ਵਿੱਚ ਹੀ ਕਨ ਕਨਫਿਊਜ ਹੋ ਜਾਂਦੀ ਹੈਗੀ ਹਾਂ। ਕਿ ਇਹਨੂੰ ਮੈਂ ਬੈਟ ਬੈਡਮਿੰਟਨ ਵਿੱਚ ਪਾਵਾਂ ਕੇ ਸਵਿਮਿੰਗ ਵਿੱਚ ਪਾਵਾਂ। ਇੱਕ ਸ਼ੂਟਿੰਗ ਦਾ ਵੀ ਹੈਗ ਹੈ ਨਾ ਮਤਲਬ ਗੰਨ ਦੇ ਨਾਲ ਸ਼ੂਟ ਕਰਦੇ ਹੈਗੇ ਉਹਦਾ ਵੀ ਕਾਫ਼ੀ ਅ ਬੱਚਾ ਹੈਗਾ ਆ ਬਟ ਮੈਨੂੰ ਇੱਥੇ ਕਿਤੇ ਨਈ ਮਿਲਦਾ ਪਿਆ ਹੈਗਾ ਕਿ ਇੱਥੇ ਕਿਤੇ ਕੋਈ ਹੋਵੇ।
ਹਾਂ ਸਵਿਮਿੰਗ 'ਚ
ਅੱਛਾ ਜੀ। ਕਿੱਦਾਂ ਠੀਕ ਰੈਂਦਾ ਹੈਗਾ ਸਵਿਮਿੰਗ ਦੇ ਵਿੱਚ
ਤੇ ਇਹਨਾਂ ਦੀ ਜੋ ਹੁੰਦੇ ਆ ਨਾ ਜਿਵੇਂ ਬਲੱਡ ਸਰਕੂਲੇਸ਼ਨ ਜੋ ਹੁੰਦਾ ਹੈ ਅ ਬੋਡੀ ਦਾ ਸਾਡੀ ਓ ਵੀ ਇਹਦੇ ਨਾਲ ਬੜਾ ਠੀਕ ਰੈਂਦਾ ਹੈ ਨਾਲੇ ਫਿਟਨੈਸ ਮੇਨਟੇਨ ਰੈਂਦੀ।
ਅੱਛਾ ਹੋਰ
ਮਤਲਬ ਮੈਂ
ਹੈਲੋ ਹੈਲੋ
ਵੀ ਕਰਦਾ ਰਿ
ਹੂੰ ਤੁਹਾਡੀ ਨਾ ਵਿੱਚ-ਵਿਚ ਆਵਾਜ਼ ਕੱਟਦੀ ਪਈ ਹੈਗੀ ਹੈ।
ਹੈਲੋ ਹਾਂ ਮੈਂ ਵੀ ਸ਼ੂ ਬੋ ਚੱਲ ਰਿਆ ਨਾ।